ਹੈਲੋ ਪੈਂਜੀ ਜੀ ਕੀ ਹਾਲ ਚਾਲ ਠੀਕ ਓ?
ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ, ਤੁਸੀਂ ਸੁਣਾਓ ਸਭ ਵਦੀਆ ਘਰ ਪਰਿਵਾਰ?
ਬਸ ਬਸ ਸਭ ਵਦੀਆ ਏ, ਹੋਰ ਤੁਸੀਂ ਸੁਣਾਓ ਸਭ ਘਰੇ ਠੀਕ ਹੈਗੇ ਸਭ ਪਰਿਵਾਰ?
ਹਾਂਜੀ -ਹਾਂਜੀ ਸਭ ਵਦੀਆ ਹੋਰ ਕੀ।
ਹਮ ਹੋਰ ਰੋਟੀ- ਪਾਣੀ ਹੋਗੇਆ ਤਾਡਾ?
ਹਾਂਜੀ, ਹਾਂਜੀ ਸਾਡਾ ਹੋ ਗੇਆ, ਤੁਸੀਂ ਸੁਣਾਓ ਤਾਡਾ ਹੋ ਗੇਆ ਰੋਟੀ- ਪਾਣੀ।
ਹਾਂਜੀ, ਹਾਂਜੀ ਬਸ ਹੁਣੇ ਈ ਫਰੀ ਹੋਏ ਆਂ, ਮੈਂ ਕੇਆ ਚਲੋ ਤਾਨੂੰ ਯਾਦ ਕਰਾਂ ਅੱਜ। ਬਸ ਮਨ ਕਰ ਰੇਆ ਸੀ ਗੱਲ ਕਰਨ ਦਾ, ਮੈਂ ਕੇਆ ਚੱਲ ਕਰ ਲੇਂਨੀ ਆਂ। ਬਥੇਰਾ ਚਿਰ ਹੋ ਗੇਆ, ਫੌਣ ਨੀ ਹੋਏਆ।
ਸਈ ਗੱਲ ਐ।
ਹੋਰ ਸੁਣਾਓ ਬਸ ਵਦੀਆ, ਤੁਸੀਂ ਸੁਣਾਓ ਸਕੂਲ ਖੁੱਲ ਗਏ ਬੱਚੇਆਂ ਦੇ,
ਹੋਰ ਸਕੂਲ ਖੁੱਲ ਗਏ ਹੁਣ ਇੱਕ ਜੁਲਾਈ ਤੋ।
ਹਾਂਜੀ -ਹਾਂਜੀ।
ਹਜੇ ਗਰਮੀ ਵੀ ਬੋਤ ਰ ਹੈਗੀ ਆ ਗਰਮੀ ਘੱਟੀ ਏ ਗਰਮੀ ਤਾਂ ਓਨੀ ਹੈਗੀ ਏ, ਸਹੀ ਗੱਲ ਆ ਏਕ ਦਿਨ ਬਾਰਿਸ਼ ਏਕ ਦਿਨ ਮੀਂਹ ਪੇਆ। ਉਸ ਤੋਂ ਬਾਅਦ ਫੇਰ ਓਹੀ ਗਰਮੀ, ਰੇਹਦਾ ਓਹੀ ਹਾਲ ਹੈਗਾ, ਸਕੂਲ ਤਾਂ ਖੁੱਲ ਜਾਨੇ ਪਰ ਗਰਮੀ ਨਈ ਘੱਟੀ ਹੈਗੀ।
ਹਾਂ ਗਰਮੀ -ਗਰਮੀ ਉਨੀ ਹੈਗੀ ਆ, ਪਤਾ ਭਾਬੀ ਗਰਮੀ ਇੰਨੀ ਕਿਓ ਹੁੰਦੀ ਏ, ਪੋਲਿਊਸ਼ਨ। ਕੰਮ ਬੜਾਏਗਾ। ਪੋਲਿਊਸ਼ਨ ਕਿੰਨਾ ਹੈਗਾ ਤੁਸੀਂ ਵੇਖੋ, ਕਿੰਨੇ ਹੁਣ ਬਾਹਰ। ਕਿੰਨਾ ਓ ਹੈਗੀ ਏ, ਤੇ ਉਹ ਹੀਟ ਕਿਤਨੀ ਫੈਕਟਰੀਆਂ ਇੰਨਾ ਸਭ ਕੁਛ। ਹੁਣ ਪੇਲੇ ਹੁੰਦਾ ਸੀ, ਲੋਕੀ ਪੇੜ -ਪੂੜ ਲਾਂਦੇ ਸੀ, ਹੁਣ ਕਿੱਥੇ ਲਾਂਦੇ ਪੇੜ -ਪੂੜ। ਫੁਲਾਦੇ ਨੇ ਆਕਸੀਜਨ ਘੱਟ ਹੁੰਦੀ ਏ।
ਹੁਣ ਤਾਂ ਪੇੜ ਕੱਟ ਟਦੇ ਪਏ ਨੇ ਲਾਣ ਲੁਵਾਣ ਵਾਲਾ ਕੋਈ ਹੈ ਨਹੀਂੀ ਕੱਟਦੇ ਹੋਰ ਕੱਟੇ ਜਾਂਦੇ ਹੋਰ ਕੱਟ
ਘਰ ਪੇੜ ਕੱਟ ਕੱਟ ਕੇ ਪਲੋਟ ਘਰ ਬਣਦੇ ਜਾਂਦੇ ਨੇ, ਫੈਕਟਰੀਆਂ ਬਣਦੀਆਂ ਜਾਂਦੀਆਂ ਨੇ ਪਲਊਸ਼ਨ ਵਧ ਪਤਾ ਪਿਆ ਬਸ ਹੁਣ ਪਹਿਲੇ ਪੈਂਦੀ ਸੀ ਠੰਡ ਬਸ ਪਹਿਲੇ ਠੰਢ ਪੈਂਦੀ ਸੀ, ਕਿੰਨੇ ਘੱਟੋ ਘੱਟ ਪੰਜ ਮਹੀਨੇ ਛੇ ਮਹੀੇ ਹੁਣ
ਹੁਣ ਤਾਂ ਠੰਡ ਰਹ ਹੀ ਨਹੀਂ ਗਈ, ਸਹੀ ਗੱਲ ਏ ਠੰਡ ਤਾਂ ਰਹ ਹੀ ਨਹੀਂ ਗਈ। ਮ ਜ਼ਿਆਦਾ ਵੱਧ ਤੋਂ ਵੱਧ ਪੰਦਰਾਂ ਦਿਨ ਮਹੀਨਾ ਹੁੰਦੀ ਹੈ ਇਹ। ਜਿਹੜੀ ਠੰਡ ਹੁੰਦੀ ਏ ਮੇਨ, ਬਾਕੀ ਤਾਂ ਨੋਰਮਲ ਹੀ ਰਹਿੰਦਾ ਟੈਂਪਰੇਚਰ ਹੁਣ ਤਾਂ।
ਪਾਪੂਲੇਸ਼ਨ ਜਨਸੰਖਿਆ ਇੰਨੀ ਵੱਧਦੀ ਪਈ ਏ। ਤੇ ਉਸ ਕਰਕੇ ਕੀ ਕੀ ਏ ਹੁਣ ਜਿੰਨਾ ਪਹਿਲੇ ਹੁੰਦਾ ਸੀ। ਕਹਿੰਦੇ ਸੀ ਕਿੰਨਾ ਨੇਚਰ ਹੈਗਾ, ਸੀ ਹੁਣ ਨੇਚਰ ਨਾਲ ਸਾਰੀ ਛੇੜ ਖਾਨੀਆਂ ਏਨੀਆਂ ਨੇ ਤਾਈ ਤਾਂ ਇੰਨੀ ਗਰਮੀ ਪੈਂਦੀ ਹੈ ਹੁਣ ਪਹਿਲੇ ਕਿੰਨੇ ਮੀਂਹ ਪੈਂਦੇ ਸੀ ਕੁਛ ਵੀ ਨੀ ਹੁਣ।
ਸਹੀ ਗੱਲ ਹੈ, ਤਾਂ ਹੀ ਤਾਂ ਪਹਿਲਾਂ ਬਿਮਾਰੀਆਂ ਘੱਟ ਹੁੰਦੀਆਂ ਸੀ।
ਹੁਣ ਪਹਿਲੇ ਫਸਲਾਂ ਆਪਣੇ ਆਪ ਆਉਂਦੀਆਂ ਸੀ, ਮੀਂਹ ਕਰਕੇ, ਆਪਣੇ ਆਪ ਮੌਸਮ ਕਰਕੇ ਹੁਣ ਫਸਲਾਂ ਚ ਦਵਾਈਆਂ ਪਾਈ ਜਾਂਦੀਆਂ ਨੇ, ਖ ਗੰਦੀ ਗੰਦੀ ਕੈਮੀਕਲ ਪਾਏ ਜਾਂਦੇ ਨੇ ਜਿਹੜੇ ਫਲ ਆਦੇ ਨੇ ਸਬਜ਼ੀਆਂ
ਟੀ ਹੋ ਜਾਂਦੀ ਹੈ ਤਾਈ ਤਾਂ ਤਾਈ ਤਾਂ ਬਿਮਾਰੀਆਂ ਆਂਉਦੀਆਂ ਨੇ। ਹਰ ਚੀਜ਼ ਚ ਮਿਲਾਵਟ ਜਿਹੜੀ ਵੀ ਚੀਜ਼ ਹੋਵੇ
ਫਸਲਾਂ ਹੁੰਦੀਆਂ ਨੀ ਆਪਣੇ ਟਾਈਮ ਤੇ ਤੇ ਲੋਕੀ ਕੀ ਕਹਿੰਦਾ ਆਪਣਾ ਉਹ ਪਾ ਦਿੰਦਾ ਹੂਂ ਕੈਮੀਕਲ ਉਹ ਹੋ ਜਾਂਦੇ ਨੇ ਉਹੀ ਲੋਕ ਕੀ ਖਾਂਦਾ ਪਿਆ ਤੇ ਉਹੀ ਬਿਮਾਰੀਆਂ ਹੁਦੀਆਂ ਪਈਆਂ ਨੇ, ਪਹਿਲੇ ਏਦਾਂ ਕੋਈ ਬਿਮਾਰੀਆਂ ਹੁੰਦ
ਵੇਲੇ ਕੈਮੀਕਲ ਵਾਲੇ ਇੰਜੈਕਸ਼ਨ ਲਗਾ ਲਗਾ ਕੇ ਤਾਂ ਫਰੂਟਾਂ ਚ ਅੱਜ ਕੱਲ ਇੰਜੈਕਸ਼ਨ ਲੱਗਦੇ ਨੇ ਹੋਰ ਕਿ ਨੈਚੁਰਲ ਥੋੜੀ ਹੈਗਾ ਕੁਛ, ਕੁਛ ਵੀ ਨੈਚੁਰਲ ਨੀ ਹੈਗਾ ਅੱਜ ਕੱਲ ਤਾਂ
ਹੈ ਹੀ ਨਹੀਂ, ਨੈਚੁਰਲ ਹੁੰਦਾ ਤਾਂ ਫਿਰ ਇੰਨੀ ਬਿਮਾਰੀਆਂ ਡੋਕਟਰ ਭਰੇ ਪਏ ਨੇ, ਇੰਨੀ ਬਿਮਾਰੀਆਂ ਜਿਹੜੀ ਸੁਣੀਆਂ ਵੀ ਨਹੀਂ ਸੀ। ਕਦੇ ਉਹ ਬਿਮਾਰੀਆਂ, ਹੈਂਜੀ ਉਹ ਬਿਮਾਰੀਆਂ ਜਿਹੜੀ ਸੁਣੀਆਂ ਵੀ ਨੀ ਕਦੇ ਮਤਲਬ ਹੱਦ ਹੋ ਏ ਮੈਂ ਵੇਖ ਪੀਆਂ ਛੋਟੇ- ਛੋਟੇ-ਬੱਚਿਆਂ ਨੂੰ ਛੋਟੇ -ਛੋਟੇ ਬੱਚਿਆਂ ਨੂੰ ਉਹੀ ਗੱਲ ਏ ਨਾ ਹੁਣ ਅਸੀਂ ਕਹਿਣ ਲੱਗੇ ਆਂ ਕਿ ਬਈ ਅਸੀਂ ਸੋਚਦੇ ਆਂ ਹਰ ਫੈਸਿਲਿਟੀ ਸਾਨੂੰ ਘਰੇ ਹੀ ਮਿਲ ਜਾਏ, ਦੇਖੋ ਹਰ ਚੀਜ਼ ਦਾ ਕੋਈ ਨਾ ਕੋਈ ਪ੍ਰੋ ਹੁੰਦਾ ਨੁਕਸਾਨ ਏ ਲ ਪ੍ਰੋਫਿਟ ਵੀ ਆ ਤੇ ਲੋਸ ਵੀ ਆ। ਹੁਣ ਅਸੀਂ ਕਹੀਏ ਪਹਿਲੇ ਸਿਲੰਡਰ ਹੁਂਦੇ ਸੀ, ਚੁੱਲ੍ਹੇ ਤੋਂ ਰੋਟੀਆਂ ਬਣਦੀਆਂ ਸੀ ਹਵਾ ਚੱ ਬਹਿ ਕੇ ਬਾਹਰੇ ਹੁਣ ਗੈਸ ਸਿਲੰਡਰ ਆ ਕੇ ਘਰੇ ਠੀਕ ਹੈ ਪਹਿਲੇ ਹਾਂ
ਬਿਮਾਰੀਆਂ ਹੁੰਦੀਆਂ ਨੇ
ਬਸ, ਬਸ ਹੁਣ ਗੈਸ ਤੇ ਰੋਟ
ਗੈਸ ਤੇ ਰੋਟੀਆਂ ਬਣਾ ਕੇ ਬਣਾਉਦੇ ਨੇ ਨਾ, ਉਹ ਸਭ ਤੋਂ ਵੱਡੀ ਬਿਮਾਰੀ ਸਹੀ ਗੱਲ ਹੈ, ਉਹਦੇ ਕਰਕੇ ਅੱਜ ਕੱਲ ਕਹਿੰਦੇ ਨੇ ਕੈਂਸਰ ਵੀ ਉਹਦੇ ਕਰਕੇ ਹੀ ਹੁੰਦਾ ਗੈਸ ਤੇ ਰੋਟੀਆਂ
ਹਾਂ ਹੁਣ ਪਹਿਲੇ ਓਵਨ ਚੱਲਦੇ ਸੀ ਕੋਈ ਹੁਣ ਓਵਨ ਖਾਣ ਸਬਜ਼ੀਆਂ ਗਰਮ ਹੁੰਦੀਆਂ ਨੇ, ਫਰਿੱਜ ਚ ਰੱਖ ਰੱਖ ਕੇ ਓਵਨ ਚ ਰੱਖ ਦਿੰਦੇ ਗਰਮ ਹੋ ਗਈ ਚਲੋ ਪਾ ਕੇ ਦੇ ਦਿੱਤੀਆਂ ਇਹ ਜਿਹੜੇ ਆਫਿਸ ਵਰਕਰ ਹੁੰਦੇ ਨੇ ਤਾਂ ਖ਼ਾਸ ਕਰਕੇ ਇਦਾਂ ਈ ਕਰਦੇ ਨੇ ਹੁਣ ਕੀ ਕਰਦੇ ਨੇ ਦੋ- ਦੋ ਦਿਨ ਦੀ ਸਬਜ਼ੀ ਸਬਜ਼ੀ ਵੀ ਗਰਮ ਕਰਕੇ ਖਾ ਲੈਂਦੇ ਨੇ, ਤਾਹੀ ਤਾਂ ਇਹ ਬਿਮਾਰੀਆਂ ਵੱਧ ਰਹੀਆਂ ਨੇ ਪਹਿਲੇ ਹੱਦ
ਸਹੀ ਤਾਂ ਜਿੱਦ-ਜਿੱਦਾਂ-ਜਿੱਦਾਂ ਫੈਸਿਲਿਟੀਆਂ ਵਧ ਰਹੀਆਂ ਨਾ ਉਦਾਂ-ਉਦਾਂ ਬਿਮਾਰੀਆਂ ਵੀ ਤਾਈ ਲੋਕਾ ਸਾਨੂੰ ਬਲਦੇ ਨੇ ਹੋਸਪਿੱਟਲਾਂ ਚੱਲ ਜਾ ਇੰਨੀ ਭੀੜ, ਇੰਨੀ ਭੀੜ, ਸਹੀ ਗੱਲ ਐ।
ਸਭ ਨੂੰ ਹੈਗਾ ਹੈ ਡਾਕਟਰ ਬਾਰ-ਬਾਰ ਕਹਿ ਰਹੇ ਨੇ ਨਾ-ਨਾ ਕਹੋ ਇਹ ਚੀਜ਼ਾਂ ਨਾ
ਲੋਕ ਰਹਿੰਦੇ ਵੀ ਨਹੀਂ ਨੇ ਸ ਤੋਂ ਚੀਜ਼-ਐ ਚੀਜ਼ ਤੋਂ ਬਿਨਾਂ ਹੁਨ ਮਤਲੱਬ ਲੋਕ ਰਹਿੰਦੇ ਕਿੱਥੇ ਰਹਿੰਦੇ, ਅੱਜ-ਕੱਲ ਫਾਸਟ ਫੂਡ ਨੇ ਚਲਿਆ ਹੋਇਆ ਹੈ ਲੋਕ ਰਹਿੰਦੇ ਹੀ ਨੀ ਬੰਦਾ ਕਰੇ ਕੀ, ਵੈਸੇ ਵੀ ਫੂਡ ਸਟ੍ਰੀਟ ਫੂਡ ਫਾਸਟ ਫੂਡ ਇਹ ਤਾਂ ਬੜਾ ਚਲਿਆ ਅੱਜ
ਨਾਲੇ ਉ ਏ ਹੈ ਨਾ। ਹੁਣ ਬਾਰ- ਬਾਰ ਕਹਿੰਦੇ ਨੇ ਕਿ ਇਤ ਨੀ ਪੋਲਿਊਸ਼ਨ ਵੱਧ ਗਿਆ ਇੰਨਾ ਪੋਲਿਊਸ਼ਨ ਸ਼ੋਰ ਵੇ ਦੇਖੋ ਪਹਿਲੇ ਸ਼ੋਰ ਹੁੰਦਾ ਸੀ ਕੋਈ, ਹੁਣ ਕਿੰਨਾ ਸਾਊਂਡ ਹੁੰਦਾ ਤੁਸੀਂ ਜਾਓ ਰੋਡ ਤੇ ਇੰਨੀ- ਇਨੀ ਵਹੀਕਲਸ, ਇੰਨੀ ਕਾਰਾਂ।
ਸਹੀ ਹੈਗਾ ਐ ਬਾਕੀ ਵਿਦੇਸ਼ਾਂ ਚੋ ਤਾਂ ਏਦਾਂ ਨਹੀਂ ਹੁੰਦਾ ਉਦੇ ਤੱਕ, ਹਾਂ ਉਹੀ ਗੱਲ ਆ ਇਹ ਸਬ ਸਾਡੇ ਇੱਧਰ ਈ ਹੈਗਾ।
ਧੁਨੀ ਦਾ
ਹੂੰ ਉੱਥੇ ਤਾਂ ਹੈ ਹੀ ਨੀ ਸ ਉੱਥੇ ਚਲਦੀਆਂ ਹੀ ਨੀ ਪ-ਪੈਟਰੋਲ ਵਾਲੀ ਗੱਡੀਆਂ ਹੀ ਨੀ ਚਲਦੀਆਂ ਪੈਟਰੋਲ ਵਾਲੀ ਗੱਡੀਆਂ ਬੰਦ ਕੀਤ ਤੀ ਹੋਈ ਹੈ, ਨੋਨ ਜਿਹੜੀ ਵੀ ਚਲੋ ਬੈਟਰੀ ਵਾਲੀ ਚਲੂ।
ਧੂਏ ਧੂਏ, ਧੂਏ ਧੂਏ, ਕਿੱਥੇ ਜਾਂਦਾ ਪ੍ਰਦੂਸ਼ਣ ਇੱਥੇ ਹੀ ਇੰਡੀਆ ਚ ਹੀ ਹੈਗਾ। ਅਸੀ ਕ ਅਸੀਂ ਕਹਿੰਦੇ ਹਾਂ ਕਿ ਹਾਂ ਸਾਨੂੰ ਇਹ ਬਿਮਾਰੀਆਂ ਹੋ ਗਈਆਂ ਹਾਰਟ ਦੀਆਂ ਤੇ ਇਹ ਹੋ ਗੀਆਂ, ਏਹ ਤੋ ਹੋ ਗਈਆਂ ਉਹੀ ਹੈ ਨਾ ਇੱਥੇ ਸਿਰਫ ਰੂਲਸ ਨਹੀਂ ਹੈਗੇ ਕੋਈ ਸਰਕਾਰ ਦੇ।
ਸਹੀ ਗੱਲ ਐ, ਬਿਮਾਰੀਆਂ ਸਾਰੀਆਂ ਐ ਪੋਲਿਊਸ਼ਨ ਕਰਕੇ ਕਰਕੇ ਹੈ ਗਿਆ ਨੇ ਹੋਰ
ਹਾਜੀ ਬਸ ਬਸ, ਬਸ ਬਸ ਉਹੀ ਹੈ ਨਾ ਪਹਿਲੇ ਸਾਇਕਲਾਂ ਆਂਦੀਆਂ ਸੀ ਸਾਕਿ ਸਾਇਕਲਾਂ ਚੱਲਦੀਆਂ ਸੀ ਹੁਣ ਜਿੰਨੇ ਵਾਹਨ ਆ ਗਏ ਨੇ ਓਨਾ ਚ ਤੁਸੀਂ ਪ੍ਰਦੂਸ਼ਣ ਵੇਖੋ ਪੈਟਰੋਲ ਦਾ
ਸਹੀ ਗੱਲ ਐ, ਉੱਥੇ ਤਾਂ ਜੇ ਵਿਦੇਸ਼ਾਂ ਚ ਤਾਂ ਜੇ ਤੁਸੀਂ ਮਾੜਾ ਜਿਹਾ ਵੀ ਪੋਲਿਊਸ਼ਨ ਕੀਤਾ ਨਾਲ ਹੀ ਤੁਹਾਡੇ ਦਾ ਰਿ ਐਕਸ਼ਨ ਦਿੱਤਾ ਜਾਂਦਾ ਹੈ ਓਦਾਂ ਈ। ਪੁਲਿਸ ਆ ਜਾਂਦੀ ਐ।
ਮਤਲੱਬ ਬੰਦਾ ਜੋ ਮਰਜ਼ੀ ਕਰ ਲੈ ਇਸ ਚੀਜ਼ ਤੋਂ ਨਹੀਂ ਲੜਿਆ ਜਾ ਸਕਦਾ ਹਨਾ ਬੰਦਾ ਹੁਣ ਆਪਣੇ ਆਪ ਨੂੰ ਹੀ ਚਾਈਦਾ। ਹੁਣ ਸਟ੍ਰਿਕ ਰੂਲ ਬਣਨ ਤਾਂ ਪਬਲਿਕ ਸੋਚੇ ਵੀ, ਪਬਲਿਕ ਕੀ ਕਰਦੀ ਹੈ ਮੈਂ ਵੇਖਿਆ ਉਸ ਦਿਨ ਮੈਂ ਕਰੋਸਿੰਗ ਕਰਨ ਲੱਗੀ ਫ ਫਾਟਕ ਦੇ ਕੋਲ ਤਾਂ ਇੱਕ ਬੰਦਾ ਆਪਣਾ ਇੰਨਾ ਸਾਰਾ ਕੂੜਾ ਉੱਥੇ ਸੁੱਟ ਕੇ ਚਲਾ ਗਿਆ, ਅਰੇ ਮਤਲੱਬ ਤੂੰ ਓਨ ਦਾ ਰੋਡ ਕੂੜਾ ਸੱਟਦੇ ਪਏ ਓ, ਤੇ ਡਸਟਬੀਨ ਕਿਸ ਵਾਸਤੇ ਬਣੇ ਨੇ।
ਸਹੀ ਗੱਲ ਐ, ਤਾਂਹੀ ਤਾਂ ਬਿਮਾਰ ਤਾਂ ਹੀ ਤਾਂ ਇਨਫੈਕਸ਼ਨ ਬਿਮਾਰੀਆਂ ਪਤਾ ਹੀ ਹੈਗੇ ਆ ਸਭ ਕੁੱਛ ਏਦਾਂ ਲੋਕੀ ਆ ਲੋਕ ਏਦਾਂ ਹੀ ਸੁੱਟਦੇ ਹੁੰਦੇ ਨੇ ਜਦੋਂ ਤਾਂ ਡਸਟ, ਉੱਥੇ ਨਾ ਉੱਥੇ ਤਾਈ ਇੰਨੀ ਸਫਾਈ ਹੁੰਦੀ ਹੈ ਉੱਥੇ ਤਾ ਇੱਕ- ਇੱਕ ਰੈਪਰ ਵੀ ਨਹੀ ਮਿਲਦਾ, ਜਿੱਦਾਂ ਤੁਸੀਂ ਸੁੱਟਿਆ ਨਾਲ ਹੀ ਤੁਹਾਡੇ ਤੇ ਐਕਸ਼ਨ ਲੈਂਦਾ ਰਹਿੰਦਾ। ਉੱਥੇ ਪੁਲਿਸ -ਪੁਲਿਸ ਫੜ ਲੈਂਦੀ ਆ ਉੱਥੇ ਤਾਂ ਇਹ ਕ੍ਰਾਈਮ ਮਾਨਿਆ ਜਾਂਦਾ ਐ।
ਹਾਂਜੀ। ਓਈ ਤਾਂ ਉਹੀ ਤੇ ਐ ਨਾ ਸਾਡੇ ਇੰਡੀਆ ਦਾ ਤੇ ਕੋਈ ਓ ਹੈ ਨੀ ਨਾ ਬੰਦਾ ਕਏ ਕਿ ਦਿਨੋ ਦਿਨ ਵੱਧਦਾ ਜਾਂਦਾ ਪੋਲਿਊਸ਼ਨ।
ਸਈ ਗੱਲ ਐ।
ਹਮ।
ਐਥੇ ਰੂਲਸ ਨੀ ਨਾ ਹੈਗੇ ਕਿਸੇ ਯਾਰ ਐਥੇ ਵੀ ਬਨਾਨੇ ਬਨਾਨੇ ਚਾਈਦੇ ਨੇ ਰੂਲਸ। ਵਗੈਰਾ ਏਥੇ ਵੀ ਹੁਨ ਓ ਓਧਰ ਤਾਂ ਤੁਸੀ ਸੜਕ ਵੀ ਪਾਰ ਕਰਨੀ ਹੋਵੇ ਤਾਂ ਵੀ ਬੜੇ ਰੂਲਸ ਨੇ। ਲਾ ਰੈਡ ਲਾਈਟ ਹੁੰਦੀ ਏ। ਸਾਰੇ ਟਰੈਫ ਸਾਰੇ ਓ ਰੁਕ ਜਾਨਗੇ ਤਾਂ ਤੁਸੀ ਕਰ ਕਰੋਗੇ।
ਹਾਂਜੀ ਐ ਤਾ ਹੈ ਈ। ਐ ਤਾ ਹੈ ਈ। ਹੁਨ ਸਾਡੇ ਓਏ ਨਾ ਇੰਡੀਆ ਹੈ ਨੀ ਨਾ ਕੋਈ। ਐਈ ਨੀ ਨਾ ਸੈ਼ਰਾਂ ਚ ਹੈਗਾ ਨਾ ਗਾਵਾ ਚ ਹੈਗਾ।
ਸਈ ਗੱਲ ਐ। ਸਈ ਗੱਲ ਐ, ਵਰਕ ਵੀ ਨੀ ਹੈਗਾ। ਤੇ ਤਾਂ ਈ ਤਾਂ ਸਾਰੇ ਅ ਇੰਡੀਆ ਦੇ ਲੋਕ ਸਾਰੇ ਬਾਰ ਬਾਰ ਜਾਈ ਜਾਂਦੇ ਨੇ। ਸਾਰੇ ਐਦਾਂ ਈ ਕਰਦੇ ਨੇ। ਕੰਮ ਹੈ ਈ ਨੀ ਐਧਰ। ਸਈ ਸਈ ਗੱਲ ਐ ਐਧਰ ਨੀ ਹੈਗਾ ਕੰਮ ਕੁਮ ਏਨਾ ਕ। ਔਥੇ ਬੋਤ ਘੱਟ ਕੰਮ ਹੈਗਾ ਐ।
ਬਸ ਐਈ ਨਾ ਚਾਏ ਓਥੇ ਕੁਛ ਵੀ ਹੈਗਾ ਐ। ਬੰਦਾ ਜਾ ਕੇ ਇਸ ਵਾਸਤੇ ਐ ਕੇ ਹਾਂ ਵੀ ਪੈਸਾ ਕਮਾ ਲੈਂਦਾ ਔਥੇ।
ਸਈ ਗੱਲ ਐ। ਨਾਲੇ ਬਿਮਾਰੀਆਂ ਘੱਟ ਨੇ ਓਦਰ। ਐਦਰ ਦਵਾਈ ਜਿੱਦਾਂ ਤੁਸੀ ਦਵਾਈ ਲੈਣੀ ਹੁੰਦੀ ਏਨਾ ਡਾਕਟਰ ਦੇਂਦਾ ਈ ਨੀ ਨੋਰਮਲ। ਜਿੱਦਾਂ ਫੀਵਰ ਹੋਏਆ। ਦਵਾਈ ਦੇਂਦਾ ਈ ਨੀ ਏਦਾਂ। ਓ ਕਏਗਾ ਓ ਕਊਗਾ ਉ ਜੇ ਤਆਨੂੰ ਘਰੇ ਰਾਮ ਆਜਾਨਾ ਘਰੇ ਰ ਰੈਸ਼ਟ
ਹ ਤੁਸੀ ਹਾਂਜੀ ਤੁਸੀ ਹੁਨ ਸੋਨੀ ਸੁਨਦੇ ਈ ਪਏਓ ਕਿ ਕੇਸਿਸ ਆਨੇ ਸ਼ੁਰੂ ਹੋਗੇ ਨੇ ਕਰੋਨਾ ਦੇ ਵੀ। ਸੁਨਦੇ ਪੇਆਂ ਤੇ ਕਿੰਨੇ ਵੈਸੇ ਵੀ ਬਿਮਾਰੀਆਂ ਦੇ ਹਾਂ, ਇੰਡੀਆ ਇਚ। ਮੈਂ ਓਈ ਤਾਂ ਸੁਣ ਕੇ ਹੈਰਾਨ ਹੋ ਗਈ। ਲੋਕਾਂ ਨੂੰ ਬਾਰ ਹੋਂਦਾ ਪੇਆ ਲੋਕੀ ਇੰਡੀਆ ਆਂਦਾ ਪੇਆ ਬਾਰੋਂ। ਅ ਔਈ ਨਾ। ਦੁਬਾਰਾ ਮੈਂ ਸੁਣਨ ਨੂੰ ਆਏਆ। ਮੈਂ ਓਈ ਤਾਂ ਕੈਰੀ ਆਂ ਕਿ ਏਦਾਂ ਦੀਆਂ ਕੋਈ ਹੋਰ ਬਿਮਾਰੀ ਵੀ ਕੈਂਦੇ ਪਏ ਨੇ। ਏਦਾਂ ਦੀਆਂ ਜੇੜੀਆਂ ਹੈਗੀ ਹੈਗੀ ਨਾ ਸਭ ਬਿਮਾਰੀਆਂ ਐ ਸਪ ਪੋਲਊਸ਼ਨ ਈ ਹੈਗਾ। ਦੁਬਾਰਾ ਮੋੜ ਮੋੜ ਕੇ ਪੋਲਊਸ਼ਨ ਈ ਹੈ
ਸਈ ਗੱਲ ਐ। ਤਾਂ ਈ ਤਾਂ ਬਾਰ ਬਾਰ ਬਿਮਾਰੀਆਂ ਆਂਦੀਆਂ ਨੇ।
ਬਸ ਚਾਏ ਕੋਈ ਮੱਛਰਾਂ ਤੋਂ ਆਣ ਚ ਮੱਖੀਆਂ ਤੋਂ ਆਂਦੀ ਤਾਂ ਓਈ ਨਾ ਬਿਮਾਰੀਆਂ
ਸਈ ਸਈ ਗੱਲ ਐ। ਵਾਰ ਵਾਰ ਓਈ ਬਿਮਾਰੀਆਂ ਫਿਰ ਓਈ ਲੋਕਡਾਊਨ ਹੋ ਜਾਨੈ ਫਿਰ। ਕੋਈ ਇੱਕ ਲੋਕਾਂ ਦਾ ਕੰਮ ਨੀ ਰੈਣਾ ਪੈਲਾਂ ਵੀ ਲੋਕਡਾਊਨ ਕਰਕੇ ਸਾਰਾ ਕੰਮ ਲੋਕਾਂ ਦਾ ਏਨਾ ਘੱਟ ਹੋ ਗਆ।
ਕਰੋ ਸੇਫਟੀ ਕਰੋ ਅਪਣੀ ਸੇਫਟੀ। ਪਰ ਸੇਫਟੀ ਓਈ ਐਨਾ ਭਾਬੀ ਸੇਫਟੀ ਵੀ ਤਾਈ ਹੁੰਦੀ ਐ ਨਾ ਜਦੋਂ ਮੰਨਦੇ ਨੀ ਲੋਕੀ। ਏਕ ਬੰਦੇ ਦੇ ਕਰਨ ਨਾਲ ਸੇਫਟੀ ਵੀ ਤਾਂ ਨੀ ਹੋਨੀ।
ਸਈ ਗੱਲ ਐ। ਸਈ ਗੱਲ ਐ। ਲੋਕੀ ਏਦਾਂ ਮੰੰਦੇ ਥੋੜੀ ਆ ਲੋਕ ਲੋਕਾਂ ਨੇ ਤਾਂ ਅਪਨੀ ਮ ਕੋਈ ਐਕ ਜਦੋਂ ਤੱਕ ਐਕਸ਼ਨ ਨਈ ਨਾ ਲਿਤਾ ਜਾਂਦਾ ਜਦੋਂ ਤੱਕ ਲੋਕਾਂ ਨੇ ਅਪਨੀ ਮਰਜੀ ਆਈ ਕਰਨੀਆ ਨੇ। ਸਾਡੇ ਤੇ ਰੂਲਸ ਈ ਬਨਨੇ ਚਾਈਦੇ ਤਾਂ ਕਰਕੇ ਈ ਸੁਧਾਰ ਹੋਨਾ ਏਥੇ।
ਹਾਂਜੀ। ਬਸ ਓ ਏਥੇ ਕੀ ਸੁਧਾਰ ਹੋਨਾ ਐ? ਇੱਥੇ ਆਪਣਾ ਲੋਕੀ ਐਵੇਂ ਘਰਾਂ ਦੇ ਬਾਹਰ ਤਾਂ ਕੂੜਾ ਸੁੱਟ ਦਿੰਦਾ। ਹੈਂ, ਕੋਈ ਡਿਸਿਪਲਿਨ ਨਾਮ ਦੀ ਚੀਜ਼ ਵੀ ਆਉਂਦੀ ਆ ਕਿ ਹਾਂ, ਕਾਇਦੇ ਹਣੇ? ਇੱਥੇ ਕੁਛ ਨੀ ਹੈਗਾ ਨਾ, ਕੋਈ ਨਾਲੀਆਂ ਦੀ ਸਫਾਈ ਨਾ ਕੋਈ ਕੁਛ, ਨੀ ਆਉਂਦਾ ਕਿੰਨਾ ਵੇਖਿਆ, ਕਿੰਨਾ ਹੀ ਬਸ ਇਸ ਇਸ ਕਰਕੇ ਹੀ ਤਾਂ ਇੰਡੀਆ ਚ' ਕਹਿੰਦੇ ਨੇ ਕਿ ਹਾਂ-ਹਾਂ, ਡਵਲਪ ਹ ਉਹੀ- ਉਹੀ ਉਹੀ ਹੈ ਨਾ, ਬਸ ਉਹੀ ਹੈ, ਤਾਈ ਕਰਕੇ ਆਪਣਾ ਹੈਗੀਆਂ ਨੇ ਉਹ ਕਿੰਨਾ ਕੁ' ਦਵਾਈਆਂ ਛਿੜਕ ਜਾਣ ਗਏ ਮਚਰਾ ਵਾਲੀਆਂ, ਲੇਕਿਨ ਉਹ ਨਾ, ਹੁਣ ਬਰਸਾਤ ਆਏਗੀ ਹੈ ਤੁਸੀਂ ਦੇਖਣਾ, ਜਗ੍ਹਾ-ਜਗ੍ਹਾ ਸੜਕਾਂ ਟੁੱਟੀਆਂ ਹੋਣਗੀਆਂ, ਗੱਡੇ ਬਾਹਰ ਜਾਣਗੇ, ਮੱਛਰ ਹੋ ਜਾਣਗੇ ਉਹੀ ਮੱਛਰ ਕੱਟਣਗੇ, ਉਹੀ ਡੇਂਗੂ, ਉਹੀ ਮਲੇਰੀਆ ਉਹੀ ਡੇਂਗੂ, ਉਹੀ ਮਲੇਰੀਆ, ਮੱਛਰਾਂ ਤੋਂ ਇਹ ਸਭ ਗੰਦਗੀ ਕਰਕੇ ਉਹ ਨਾ ਤੁਸੀਂ ਹੁਣ ਮੀਂਹ ਪਹਿਣੇ ਨੇ, ਤੇ ਜਿੰਨੇ ਮਰਜ਼ੀ ਵੇਖ ਲੈਣਾ, ਜਗ੍ਹਾ-ਜਗ੍ਹਾ ਪਾਣੀ ਭਰਿਆ ਮਿਲੇਗਾ ਤੂਹਾਨੂੰ ਜਗ੍ਹਾ-ਜਗ੍ਹਾ ਪਾਣੀ ਭਰਿਆ ਮਿਲੇਗਾ ਬਸ, ਓਹੀ ਹੋ ਗਈ ਨਾ, ਕਹਿਣਾ ਕਹ ਨਾ ਕਿ ਵਿਕਾਸ ਨੀ ਹੁੰਦਾ ਇਸ ਚੀਜ਼ ਦਾ
ਹਾਂ, ਸਹੀ ਗੱਲ ਹੈ ਓਹੀ-ਓਹੀ ਗੱਲ ਹੈ ਪ ਪਬਲਿਕ ਤਾਂ ਸਹਿਯੋਗ ਕਰੇਗੀ ਜਦ ਰੂਲਸ ਹੋਣਗੇ, ਇਏਦਾਂ ਲੋਕੀ ਨੀ ਮੰਨਦੇ, ਇਏਦਾਂ ਮਨ-ਮਰਜ਼ੀ ਆ ਕੇ ਕਰੀ ਜਾਵਾ, ਕਰ
ਹਾਂਜੀ-ਹਾਂਜੀ
ਸਹੀ ਗੱਲ ਹੈ। ਹਾਂਜੀ-ਹਾਂਜੀ, ਹੋ ਤੁਸੀਂ ਸੁਣਾਓ, ਸਭ ਘਰ ਚ' ਵਧੀਆ? ਹਾਂਜੀ ਹਾਂਜੀ-ਹਾਂਜੀ, ਸਭ ਵਧੀਆ ਤੁਸੀਂ ਸੁਣਾਓ, ਘਰ-ਪਰਿਵਾਰ ਸਭ ਠੀਕ?
ਘਰ-ਪਰਿਵਾਰ ਸਾਹਿਬ ਆਓਕਿਸੇ ਦਿਨ, ਆਓ ਤੁਡੇ ਨਾਲ ਬੜੇ ਟਾਈਮ ਹੋ ਗਿਆ ਮਾਰਕੀਟ ਵੀ ਗਏ
ਹਾਂਜੀ-ਹਾਂਜੀ, ਆਵਾਂਗੇ ਜ਼ਰੂਰ ਆਵਾਂਗੇ। ਤੁਸੀਂ ਵੀ ਲਾਣਾ ਕਦੇ ਚੱਕਰ।
ਹਾਂਜੀ, ਅਸੀਂ ਪਾਉਂਦੇ। ਤੁਹਾਡੇ ਨਾਲ ਸ਼ੋਪਿੰਗ ਹੋ ਜਾਓਗੀ, ਵੈਸੇ ਤੁਸੀਂ ਆਓਗੇ ਨੀ? ਹਾਂਜੀ ਹਾਂ, ਬਿਲਕੁਲ। ਮੈਂ ਤੁਹਾਨੂੰ ਫੋਨ ਕਰਾਂਗੀ, ਫਿਰ ਬਣਾਉਾਨੇ ਹ। ਪ੍ਰੋਗਰਾਮਕ ਠੀਕ, ਭਾਬੀ ਜੀ। ਸਤਿ ਸ੍ਰੀ ਅਕਾਲ, ਭਾਬੀ ਜੀ